ਹੈਲੋ ਹਾਂਜੀ
ਸਤਿ ਸ਼੍ਰੀ ਅਕਾਲ, ਕੀ ਹਾਲ ਹੈ
ਬਸ ਵਧੀਆ, ਤੁਸੀਂ ਸੁਣਾਓ
ਵਧੀਆ ਵਧੀਆ, ਅਸੀ ਵੀ ਵਧੀਆ
ਆਹ ਆਵਾਜ ਬਹੁਤ ਘੱਟ ਆ ਰਹੀ ਹੈ, ਤੁਹਾਡੀ।
ਬਸ ਇਸ ਤਰ੍ਹਾਂ ਹੀ, ਮੇਰੀ ਨਾ ਪਹਿਲੇ ਵੀ ਇਸ ਤਰ੍ਹਾਂ ਹੀ ਗੱਲ ਹੋਈ ਇੱਕ ਕਿਸੇ ਨਾਲ। ਉਹਨਾਂ ਦੀ ਵੀ, ਇਸ ਤਰ੍ਹਾਂ ਆਦੀ ਪਈ ਸੀ।
ਅੱਛਾ ਅੱਛਾ, ਹੋਰ ਕੀ ਕਰ ਰਹੇ ਸੀ।
ਬਸ ਬੈਠੇ ਹਾਂ ਹੁਣ ਥੋੜ੍ਹਾ, ਮੈਂ ਕਿਹਾ ਥੋੜਾ ਸਿੰਗ ਵਗੈਰਾ ਕੀਤੀ ਹੈ ਕੱਪੜਿਆਂ ਦੀ।
ਅੱਛਾ ਅੱਛਾ ਹਾਂ, ਤੁਸੀਂ ਘੁੰਮਣ ਗਏ ਸੀ ਨਾ।
ਹਾਂਜੀ ਹਾਂਜੀ, ਘੁੰਮਣ ਗਏ ਦੇ ਸੀ ਬਸ ਔ ਹੀ ਕੱਪੜਿਆਂ ਦਾ। ਬੜਾ ਵਧੀਆ ਬੜਾ ਵਧੀਆ ਰਿਹਾ ਐ, ਮੌਸਮ ਵੀ ਇੰਨਾ ਅੱਛਾ ਸੀ ਉੱਥੇ।
ਹਾਂ, ਹਾਂ ਉੱਥੇ ਹੇਮਕੁੰਟ ਸਾਹਿਬ ਤੇ ਹੁੰਦਾ ਹੀ ਆ।
ਹਾਂਜੀ, ਬਸ ਜੀ, ਲਗਾ ਕੇ ਆਂਈ ਆਂ, ਮਤਲਬ ਛੇ ਦਿਨ ਤੇ ਲਗ ਹੀ ਗਏ, ਪੰਜ ਛੇ ਦਿਨ ਲਗਾ ਲੋ।
ਅੱਛਾ ਅੱਛਾ, ਕਿਵੇਂ ਦਾ ਉੱਥੇ ਵਿਊ ਸੀ।
ਬਹੁਤ ਵਧੀਆ, ਉੱਥੇ ਦਾ ਤੇ ਮੌਸਮ ਵੀ ਬੜਾ ਅੱਛਾ ਸੀ। ਕਿੰਨਾ ਠੰਡਾ
ਅੱਛਾ ਅੱਛਾ, ਹਾਂ ਮਜ਼ਾ ਆਇਆ ਹੋਏਗਾ ਬਹੁਤ ਫੈਮਿਲੀ ਨਾਲ ਗਏ ਸੀ ਨਾ ਤੁਸੀਂ।
ਹਾਂਜੀ ਹਾਂਜੀ, ਫੈਮਲੀ ਨਾਲ ਗਏ ਸੀ, ਤੇ ਮਤਲਬ ਬੜਾ ਅੱਛਾ, ਅਸੀਂ ਤੇ ਜਿਸ ਟਾਈਮ ਆਉਂਦੇ ਪਏ ਸੀਂ ਬਾਰਿਸ਼ ਵਗੈਰਾ ਵੀ ਸਟਾਰਟ ਹੋ ਗਈ ਸੀ।
ਹੂ, ਬਰਸਾਤਾਂ ਲੱਗ ਗਈਆਂ ਨਾ। ਹਾਂ ਹੂ, ਹੁਣ ਤੇ ਉੱਥੇ ਪਹਾੜ ਵੀ ਗਿਰ ਗਿਰਦੇ ਪਏ ਨੇ, ਹੁਣ ਤੇ ਰਿਸਕ ਹੀ ਹੈ ਜਾਣ ਦਾ।
ਹਾਂਜੀ ਅਸੀਂ ਵੀ ਤੇ ਏਹੀ ਕਹਿੰਦੇ ਪਏ ਸੀ, ਬਿਲਕੁਲ ਸਹੀ ਟਾਈਮ ਤੇ ਗਏ ਹ ਅਸੀਂ, ਔਰ ਆਏ ਵੀ ਬਿਲਕੁਲ ਸਹੀ ਟਾਈਮ 'ਤੇ ਹੈ ਵਾਪਿਸ ਸਾਡਾ ਸਿਰਫ ਇੱਕ ਘੰਟੇ ਦਾ ਫਰਕ ਸੀ ਤੇ ਉੱਥੇ ਮਤਲਬ ਪਹਾੜ ਗਿਰਿਆ ਸੀ ਉੱਥੇ, ਤੇ ਰਸ ਤਾ ਵੀ ਬੰਦ, ਹੋ ਗਿਆ।
ਹੂ, ਚੜਾਈ ਸਹੀ ਹੋ ਗਈ ਤੁਹਾਡੀ ਦਿੱਕਤ ਤੇ ਨਹੀਂ ਆਈ ਕੋਈ
ਦਿੱਕਤ ਤੇ ਆਈ ਨਹੀਂ, ਵੈਸੇ ਤੇ ਬੜੀ ਮੁਸ਼ਕਿਲ ਚਲਿਆ ਗਿਆ ਜਦ ਥੋੜਾ ਥੋੜ੍ਹਾ ਲੱਗਦਾ ਨਾ ਜਿਸ ਤ ਕੋਲ ਆਉਣ ਵਾਲਾ ਹੈ ਆਉਣ ਵਾਲਾ ਹੈ, ਤੇ ਫਿਰ ਉਸ ਟਾਈਮ ਥੋੜ੍ਹਾ ਜ਼ਿਆਦਾ ਥਕਾਵਟ ਲੱਗਦੀ ਸੀ, ਬਸ ਹੁਗੀ ਚਲਿਆ ਜਾਏਗਾ।
ਹੂੰ ਹੰ ਵੈਸੇ ਵੀ ਘੱਟ ਹੀ ਚੱਲਦੇ ਹਾਂ ਅਸੀਂ ਵੀ ਕਾਫੀ ਚੱਲ ਗਏ ਹੋਣੇ ਹੋ ਤੁਸੀਂ ਲੱਤਾਂ ਵਗੈਰਾ ਦਰਦ ਹੋ ਰਹੀਆਂ ਹੋਏਗੀਆਂ।
ਬਹੁਤ ਥਕਾਵਟ ਤੇ ਬੜੀ ਜ਼ਿਆਦਾ ਹੋ ਗਈ ਸੀ ਸਾਰਿਆਂ ਨੂੰ ਹੀ। ਤੇ ਬੱਚੇ ਵੀ ਛੋਟੇ ਛੋਟੇ ਗਏ ਦੇ ਸੀ ਨਾਲ।
ਯੋਗਾ ਵਗੈਰਾ ਜਾਣਦੇ ਹੋ ਤੁਸੀਂ
ਹਾਂਜੀ ਯੋਗਾ ਤਾਂ ਚੱਲ ਜਾਂਦੀ ਹਾਂ ਮੈਂ, ਸਟਾਰਟ ਕੀਤਾ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ
ਅੱਛਾ- ਅੱਛਾ ਮੈਂ ਵੀ ਸੋਚ ਰਹੀ ਸੀ ਕਿ ਜਾਵਾਂ ਮੇਰਾ ਵੀ ਸਰੀਰ ਨਾ ਬਹੁਤ ਖ਼ਰਾਬ ਈ ਹੋ ਰੱਖਿਆ ਏ।
ਹਾਂ ਮਤਲਬ ਯੋਗਾ ਤੇ ਅੱਛੀ ਚੀਜ਼ ਏ ਮੈਂ ਤੇ ਪਹਿਲੇ ਸੋਚ ਕਿਆ ਸੀ ਮੈਂ ਜਿੰਮ ਜਾਵਾਂਗੀ।
ਅੱਛਾ ਨਹੀਂ। ਜਿੰਮ ਜਾਣ ਨਾਲ ਨਾ ਉਹ ਚੀਜ਼ ਨੀ ਹੈ ਤੁਸੀਂ ਜਿੰਮ ਜਾਓਗੇ ਤੇ ਬਸ ਓਨਾਂ ਚਿਰ ਈ ਰਹੇਗਾ ਤੁਹਾਡੀ ਬੋਡੀ 'ਚ ਤੁਸੀਂ ਯੋਗਾ ਕਰੋਗੇ ਤੇ ਉਹ ਜ਼ਿਆਦਾ ਅੱਛੀ ਚੀਜ਼ ਹੈ ਨਾ ਉਹ ਅੰਦਰੋਂ ਦੀ ਤੁਹਾਨੂੰ ਫਿੱਟ ਕਰਦਾ।
ਅੱਛਾ ਅਤੇ ਇਹੀ ਗੱਲ ਪੁੱਛਣੀ ਸੀ ਮਤਲਬ ਜਿਸ ਤਰ੍ਹਾਂ ਕੁਛ ਕਹਿੰਦੇ ਨੇ ਕਿ ਅਸੀਂ ਜਿੰਮ ਜਾਂਦੇ ਹਾਂ ਤਾਂ ਠੀਕ ਰਹਿੰਦਾ ਬਾਅਦ 'ਚ ਛੋੜੋ ਅਤੇ ਫਿਰ ਉਹੀ ਆਪਣਾ ਬੋਡੀ ਉੱਥੇ ਆ ਜਾਂਦੀ ਹੈ ਫਿਰ ਮਤਲਬ ਹੈ ਸਹੀ ਗੱਲ ਐ?
ਹੂੰ ਮੇਰੀ ਨਾ ਲੋਅਰ ਬੈ ਬੈਕ ਬਹੁ ਰਹਿਣ ਲੱਗ ਗਈ ਏ ਮੈਂ ਸੋਚ ਰਹੀ ਸੀ ਕਿ ਹੁਣ ਯੋਗਾ ਜੁਆਇਨ ਕਰਾਂ। ਸਬ ਇਹੀ ਕਹਿੰਦੇ ਕਿ ਯੋਗਾ ਜੁਆਇਨ ਕਰੋ- ਯੋਗਾ ਜੁਆਇਨ ਕਰੋ ਸਾਡੇ ਤੇ ਹੈ ਨੀ ਨੇੜੇ ਤੇ ਮੈਂ ਸੋਚਿਆ ਤੁਹਾਨੂੰ ਪੁੱਛਾਂਗੀ ਕਿ ਤੁਹਾਡੇ ਉੱਥੇ ਹੈ ਤੇ ਮੈਂ ਉੱਥੇ ਆ ਜਾਂਗੀ।
ਹਾਂਜੀ, ਬਿਲਕੁਲ ਤੁਸੀਂ ਆ ਜਾਣਾ ਤੇ ਫਿਰ ਅਸੀਂ ਇਕੱਠੇ ਹੀ ਚੱਲਾਂਗੇ। ਮੇਰੀ ਵੀ ਨਾ। ਇਸੇ ਕਾਰਨ ਕੋਈ ਮੇਰਾ ਸਾਥ ਨਹੀਂ ਬਣਦਾ ਪਿਆ ਸੀ ਤੇ ਮੇਰੇ ਜਾ ਨਹੀਂ ਪਾਂਦੀ ਪਈ ਆ। ਥੋੜ੍ਹੇ ਦਿਨ ਜਾਂਦੀ ਹਾਂ ਫਿਰ ਬਰੇਕ ਆ ਜਾਂਦੀ ਏ ਫਿਰ ਇਸ ਤਰ੍ਹਾਂ ਦੀ ਨਾ ਸਹੀ ਰਹਿੰਦਾ। ਕੋਂਟੀਨਿਊ ਜਾਏ ਬੰਦਾ ਤੇ ਫਿਰ ਓ ਈ ਠੀਕ
ਹਾਂ ਉਹੀ ਨਾ ਕੋਈ ਸਾਥ ਹੋਏ ਤੇ ਨਾ ਫਿਰ ਜਾਇਆ ਜਾਂਦਾ ਡੇਲੀ ਅਗਰ ਇਕੱਲੇ ਹੋ ਫਿਰ ਆਲਸ ਆ ਜਾਂਦਾ।
ਕੱਲੇ ਤੇ ਆਲਸ ਆਈ ਜਾਂਦਾ ਔਰ ਮਤਲਬ ਸ਼ਾਮ ਦੇ ਟਾਈਮ ਤੇ ਤੁਸੀਂ ਕਹਿ ਲਓ ਨਾ ਫਿਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਏ।
ਹੂੰ ਜਿਮ ਜਾਂਦੇ ਨੇ ਅ। ਮੇਰੀ ਹੋਰ ਵੀ ਕਜ਼ਨਸ ਹੈਗੇ ਹੈ ਜਿੰਮ ਜਾਂਦੀ ਹੈ ਫਿਰ ਮੇਰਾ ਜਿੰਮ ਜਾਣ ਨੂੰ ਮਨ ਨੀ ਮੰਨਦਾ। ਉੱਥੇ ਕੁਛ ਨੀ ਹੈਗਾ ਮੈਨੂੰ ਸਹੀ ਨੀ ਲੱਗਦਾ ਮੈਨੂੰ ਯੋਗਾ ਹੀ ਜਾਨਾ ਹੈ ਕਿਉਂਕਿ ਫਲੈਕਸੀਬਿਲਿਟੀ ਯੋਗਾ ਨਾਲ ਈ ਆਂਦੀ ਹੈ ਬੋਡੀ 'ਚ
ਹਾਂਜੀ ਬਿਲਕੁਲ ਉਹਰ ਨੂੰ ਉਹ ਤਾਂ ਆਂਦੀ ਹੈ ਪਰ ਠੀਕ ਵੀ ਹੈਗਾ ਜਿੰਮ ਵੀ ਠੀਕ ਹੈ ਆਪਣੀ ਜਗ੍ਹਾ 'ਤੇ ਅਗਰ ਅਸੀਂ ਤੀ ਆਪਣੇ ਕੰਟਰੋਲ ਰੱਖੀਏ ਹੈਨਾ। ਜਿੰਮ 'ਚ ਥੋੜ੍ਹੀ ਡਾਇਟਿੰਗ ਵਗੈਰਾ ਵੀ ਚੱਲਦੀ ਹੈ ਯੋਗਾ 'ਚ ਵੀ ਯੋਗਾ 'ਚ ਵੀ ਚੱਲਦੀ ਹੈ ਤੇ ਇਹ ਤੇ ਆਪਣੇ ਤੇ ਈ ਏ ਬੰਦਾ ਕੀ ਕਰ ਸਕਦਾ ਹੈ?
ਘਰ ਨੂੰ ਇਹ ਕਿ ਅਸੀਂ ਘਰ ਵੀ ਥੋੜਾ-ਬਹੁਤਾ ਕਰ ਸਕਦੇ ਹਾਂ ਬਸ ਉਹ ਹੈ ਨਾ ਕਿ ਘਰ ਹੋ ਨਹੀਂ ਪਾਉਂਦਾ ਹੈ। ਕੰਮਾਂ ਵਿਚ ਹੀ ਸਾਰਾ ਦਿਨ ਨਿਕਲ ਜਾਂਦਾ ਹੈ।
ਬਿਲਕੁਲ-ਬਿਲਕੁਲ ਅਗਰ ਐਸਾ ਰੂਟੀਨ ਹੋ ਜੇ ਕੀ ਤੁਸੀਂ ਸਵੇਰੇ ਉੱਠ ਕੇ ਕਰ ਲਓ। ਆਪਣਾ ਥੋੜ੍ਹਾ ਜਲਦੀ ਉੱਠ ਕੇ ਫਿਰ ਤੁਹਾਡਾ ਟਾਈਮ ਮੈਨੇਜ ਹੋ ਸਕਦਾ ਏ ਵੈਸੇ ਟਾਈਮ ਕੱਢਣਾ ਕਵੋ ਤੇ ਉਹ ਤੇ ਮੁਸ਼ਕਿਲ ਈ ਏ।
ਮੁਸ਼ਕਿਲ ਹੀ ਹੁੰਦਾ ਹੈ ਉਹੀ ਨਾ ਯੋਗਾ
ਤਾਂ
ਨਹੀਂ ਕਰੇਗਾ ਅਗਰ ਅਸੀਂ ਡਿਸਾਈਡ ਕਰਾਂਗੇ ਨਾ ਕਿ ਹਾਂ ਅਸੀਂ ਕੱਲ੍ਹ ਤੋਂ ਸ਼ੁਰੂ ਕਰਨਾ ਮਤਲਬ ਹਫ਼ਤਾ ਪੰਦਰਾਂ ਦਿਨ ਬਾਅਦ ਹੀ ਸ਼ੁਰੂ ਹੋਏ ਹਾਂ।
ਬਿਲਕੁਲ ਔਰ ਅਗਰ ਅਸੀਂ ਆਪਣਾ ਮਾਈਂਡ ਪੂਰਾ ਬਣਾ ਵੀ ਲਵਾਂਗੇ ਨਾ ਕਿ ਕਰਨਾ ਹੀ ਕਰਨਾ ਔਰ ਜ਼ਿਆਦਾ ਦਿਨ ਨੀ ਕਰ ਪਾਵਾਂਗੇ ਸਿਰਫ ਦੋ ਤਿੰਨ ਦਿਨ ਹੈ ਸਟਾਰਟਿੰਗ ਦੇ ਮਜ਼ੇ -ਮਜ਼ੇ 'ਚ
ਉਹੀ ਆਲਸ ਆ ਜਾਂਦਾ ਐ ਜਾਂ ਫਿਰ ਕੋਈ ਹੋਏ ਨਾ ਕਿ ਹਾਂਜੀ ਕੋਈ ਹੋਏ ਰੋਜ਼ ਉਠਾ ਦੇ ਕਿ ਹਾਂ। ਜਾਣਾ ਹੀ ਜਾਣਾ ਹੈ ਤਾਂ ਤੇ ਫੇਿਰ ਠੀਕ ਹੈ।
ਫੇਸ
ਸਾਥ ਵੀ ਨਹੀਂ ਹੈਗਾ ਨਾ ਕੋਈ, ਤੁਸੀਂ ਬਣਾ ਲਓ ਫੇਿਰ ਅਸੀਂ ਦੋਵੇ ਇਕੱਠੇ ਚੱਲਾਂਗੇ।
ਹਾਂਜੀ, ਬਿਲਕੁਲ ਮੈਂ ਤਾਂ ਹੋਰ ਵੀ ਆਪਣੀ ਫਰੈਂਡਸ ਨੂੰ ਬੋਲਿਆ ਸੀ ਜਾਣ ਵਾਸਤੇ। ਤੇ ਓਨਾਂ ਨੇ ਕੈ ਤਾ ਕੀ ਮਤਲਬ ਬੱਚੇ ਛੋਟੇ ਨੇ, ਛੁੱਟੀਆਂ ਪਈ ਦੀਆਂ। ਹਜੇ ਟਾਈਮ ਨੀ ਨਿਕਲ- ਕਾਲ ਸਕਦੇ ਅਸੀਂ।
ਹੂੰ।
ਤੇ ਫਿਰ ਮੈਂ ਕਿਹਾ, ਚਲੋ ਕੋਈ ਗੱਲ ਨਹੀਂ ਮੈਂ ਹੋਰ ਕਿਸੇ ਨੂੰ ਪੁੱਛ ਲਾਂਗੀ।
ਹਾਂ, ਮੈਂ ਚੱਲਾਂਗੀ ਮੈਂ ਤੇ ਸੋਚ ਰਹੀ ਸੀ ਮੈਂ ਬਹੁਤ ਟਾਈਮ ਤੋਂ ਸਾਥ ਲੱਭਦੀ ਪੀ ਸੀ। ਕੀ ਐਥੇ ਨਾ ਵੈਸੇ ਹੈ ਨੀ ਸਾਡੇ ਨਈ ਤਾਂ ਮੈਂ ਚਲੇ ਜਾਣਾ ਸੀ।
ਅੱਛਾ ਮੇਰੇ ਨਾ ਸਾਡੇ ਏਥੇ ਹੈਗਾ- ਕੋਲ ਈ ਹੈਗਾ, ਸਾਡੇ ਮੇਰੇ ਭਾਬੀ ਜਾਂਦੇ ਨੇ ਓਥੇ।
ਅੱਛਾ-ਅੱਛਾ।
ਤੇ ਮਤਲਬ ਉਨਾਂਨੂੰ ਉਨਾਂ ਨੇ ਮੈਨੂੰ ਦੱਸਿਆ ਸੀ ਤੇ ਫਿਰ ਉਹ ਤਾਂ ਜਾਂਦੇ ਨੇ। ਤੇ ਫਿਰ ਮੈਂ ਹੀ ਉਹਨਾਂ ਨੂੰ ਕਿਹਾ ਸੀ। ਕਿ ਮੈਨੂੰ ਵੀ ਦੱਸ ਦੇਣਾ, ਫਿਰ ਉਹਨਾਂ ਨੇ ਮੈਨੂੰ ਦੱਸਿਆ, ਪਰ ਮੇਰੇ ਕੋ ਖੁਦ ਹੀ ਨਿਕਲਣ ਨਹੀਂ ਹੋਇਆ।
ਹਾਂ। ਫਿਰ ਯੋਗਾ ਕਰਨ ਦੇ ਮੈਨੂੰ ਜ਼ਿਆਦਾ ਲੱਗਦਾ ਫਾਇਦੇ ਹੈਗੇ ਨੇ। ਯੋਗਾ ਨਾਲ ਮਾਇੰਡ ਵੀ ਥੋੜ੍ਹਾ ਫਰੈਸ਼ ਹੋ ਜਾਂਦਾ ਨਾ ਅਗਰ ਸਵੇਰੇ ਸਵੇਰੇ ਯੋਗਾ ਕੀਤੀ ਜਾਏ‌ ਜਿੰਮ ਚ ਹੁੰਦਾ ਹੈ ਕਿ ਸਾਡਾ ਫਿਜ਼ੀਕਲੀ ਫਿੱਟ ਹੋ ਜਾਂਦੇ ਹਾਂ ਅਸੀਂ। ਫਿਟਨੈਸ ਲਈ ਆ ਜਿੰਮ ਤੇ। ਹੂੰ
ਤੇ ਮਤਲਬ ਤੁਸੀਂ ਯੂਟਿਊਬ ਤੋਂ ਵੀ ਕਲਾਸਿਸ ਲੈ ਸਕਦੇ ਹੋ ਕੁਛ ਲੋਕ ਐਸਾ ਬੋਲਦੇ ਨੇ।
ਹਾਂ ਯੂਟਿਊਬ ਤੇ ਲੈ ਸਕਦੇ, ਬਟ ਓਈ ਐ ਨਾ ਕੀ ਆਲਸ ਆ ਜੇਗਾ ਘਾਰ ਘਰ ਕੁਛ ਨਹੀਂ ਹੋ ਪਾਦਾ ਏ ਮੈਂ ਟਰਾਈ ਕੀਤਾ ਹੋਇਆ ਅੱਜ-ਕੱਲ੍ਹ ਤਾਂ ਬਹੁਤ ਤੋਂ ਔਨਲਾਈਨ ਕਲਾਸਿਸ ਹੈਗੀਆਂ ਨੇ। ਬੈਚਿਸ ਹੁੰਦੇ ਨੇ, ਔਨਲਾਈਨ ਵੀ। ਤੇ ਅਗਰ ਅਸੀਂ ਚਾਈਏ ਅਗਰ, ਹੂੰਅ ਅਗਰ ਅਸੀਂ ਚਾਈਏ ਵੀ। ਕੀ ਲਲ ਲਈ ਏ ਕਲਾਸਿਸ, ਰੋਜ਼ ਨੀ ਹੋ ਪਾਏਗਾ। ਕਦੀ ਮਨ ਕਰੇਗਾ, ਚਲੋ ਅੱਜ ਨੀ। ਕੱਲ ਤੋਂ ਲਵਾਂਗੇ, ਇੱਕ ਦਿਨ ਲੱਲਾਂਗੇ ਫੇਰ ਮਨ ਕਰੇਗਾ ਅੱਜ ਨੀ ਕਰ ਰਹੇ ਕੱਲ ਕਰ ਲਾਂਗੇ।
ਹਾਂਜੀ ਐਸਰ੍ਹਾਂ ਈ ਹੁੰਦਾ ਨਾ।
ਹੂੰ।
ਮਤਲਬ ਫਿਰ ਰੂਟੀਨ ਨੀ ਰਹਿੰਦੀ ਨਾ ਬਣ ਪਾਉਂਦੀ ਹੈ। ਤੇ ਐਸ ਤੋਂ ਚੰਗਾ ਕੀ ਕਿਸੇ ਦਾ ਸਾਥ- ਮਿਲ ਜੇ ਔਰ ਅੱਛੀ ਤਰ੍ਹਾਂ ਰੈਗੂਲਰ ਜਾਓ ਤੇ ਫਿਰ ਉਹੀ ਸਹੀ ਹੈ। ਚਲੋ ਤੁਸੀਂ ਬਣਾਣਾ ਪਲੈਨ ਮਤਲਬ ਸਾਥ ਬਣ ਜੇਗਾ ਨਾ ਸਾਡਾ ਫੇਰ ਚੱਲਾਂਗੇ।
ਜ਼ਰੂਰ ਮੈਨ ਤੇ ਬਹੁਤ ਦਿੱਕਤ ਹੋ ਰਹੀ ਹੈ ਮੇਰਾ ਤੇ ਪੋਸਚਰ ਵੀ ਬਿਗੜ ਗਿਆ।
ਅੱਛਾ।
ਹਾਂਜੀ ਮੈਨੂੰ ਤਾਂ ਬੋਤ ਜਾਦਾ ਨੀਡ ਏ ਯੋਗਾ ਦੀ।
ਅੱਛਾ ਅੱਛਾ ਕਰ ਲਿਆ ਕਰੋ ਖੁਦ ਈ ਘਾਰ, ਕੋਈ ਐਕਸਰਸਾਈਜ਼ ਵਗੈਰਾ ਫੋਨ ਤੋਂ ਦੇਖ ਲੋ। ਜਿਸ ਤਰਾਂ ਤੁਸੀਂ ਕਹਿੰਦੇ ਪਏ ਤੁਹਾਡੀੇ ਪਣੀ ਨੇ
ਹਾਂ, ਕੀਤੀ ਸੀ ਮੈਂ ਐਕਸਰਸਾਈਜ਼ ਬਟ ਜਿਹੜੇ ਯੋਗਾ ਹੁੰਦੇ ਨਾ ਉੱਥੇ ਨਾ ਅਲੱਗ-ਅਲੱਗ ਜਿਵੇਂ ਅਲੱਗ-ਅਲੱਗ ਜਿਨੇ ਆਂਦੇ ਨੇ ਓਨਾਂ ਨੂੰ ਜੋ ਜੋ ਪ੍ਰੋਬਲਮਸ ਹੁੰਦੀ ਐ, ਓਦੀ ਐਕਸਰਸਾਈਜ਼ ਕਰਵਾਂਦੇ ਨੇ ਓ। ਤੇ ਉੱਥੇ ਨਾ ਜ਼ਿਆਦਾ ਅੱਛੇ ਨਾਲ ਹੋ ਜਾਂਦਾ, ਜਿਵੇਂ ਅਸੀਂ ਉੱਥੇ ਇੱਕ ਘੰਟਾ ਰਵਾਂਗੇ ਤੇ ਇੱਕ ਘੰਟਾ ਐਕਸਰਸਾਈਜ਼ ਉਹ ਸਾਨੂੰ ਟਾਈਮ ਦੇਣਗੇ। ਘਰ ਹੁਨ ਅਸੀਂ ਪਹਿਲਾਂ ਸਰਚ ਕਰਾਂਗੇ, ਫਿਰ ਮਨ ਕਰੇਗਾ ਨੀ ਕਰੇਗਾ, ਹੋਏ ਕਿ ਨੀ ਹੋਏਗੀ, ਤਾਂ ਕੁਛ ਨਈਂ ਐ। ਤੇ ਮੈਂ ਤੇ ਜਾਵਾਂਗੀ
ਸਹੀ ਕਹਿ ਰਹੇ ਓ ਚਲੋ ਠੀਕ ਤੁਸੀਂ ਬਣਾਓ ਫਿਰ ਮਤਲਬ ਇੱਕ ਦੋ ਹੋਰ ਮੈਂ ਨਾ ਮੇਰੀ ਇੱਕ ਦੋ ਫਰੈਂਡਸ ਹੈਗੀਆਂ ਨੇ ਫਿ ਮੈਂ ਉਹਨਾਂ ਨੂੰ ਇੱਕ ਵਾਰੀ ਫਿਰ ਪੁੱਛ ਲਾਂਗੀ
ਤੇ ਜ਼ਿਆਦਾ ਜਨੇ ਹੋਵਾਂਗੇ ਤੇ ਫਿਰ ਤ ਸਾਡਾ ਠੀਕ ਰਹੇਗਾ
ਹਮ ਜ਼ਿਆਦਾ ਜਨੇ ਹੋ ਜਾਏਗੇੇ ਤੇ ਫਿਰ
ਮਤਲ ਐਸਾ ਹੋ ਜਾਂਦਾ ਨਾ ਕਿ ਅਗਰ ਮੈਂ ਛੁੱਟੀ ਕਰ ਲਾਂ ਤਾਂ ਤੁਸੀਂ ਉਹਨਾਂ ਨਾਲ ਜਾ ਪਾਓਗੇ ਤੁਹਾਡਾ ਵੀ ਨਹੀਂ ਟੁੱਟੇਗਾ ਅਸੀਂ ਦੋ ਬੰਦੇ ਹੋਵਾਂਗੇ ਤੇ ਫ ਫਿਰ ਨਾ ਬਰੇੇਕ ਲੱਗ ਜਾਂਦੀ ਮਤ ਐਸਾ ਹੋ ਜੇਗਾ ਕਿ ਉਹ ਨਹੀਂ ਚੱਲੀ ਅਤੇ ਫਿਰ ਮੇਰਾ ਵੀ ਮਨ ਨਹੀਂ ਹੈ
ਹਮ ਮੋਟੀਵੇਸ਼ਨ ਵੀ ਮਿਲਦਾ ਕਿ ਜਿਵੇਂ ਤੁਹਾਡਾ ਮਨ ਨੀ ਕਰੇਗਾ ਮੈਂ ਕਵਾਂਗੀ ਕਿ ਚਲੋ ਉਹ ਜਾਣਾ ਐ
ਬਿਲਕੁਲ ਬਿਲਕੁਲ ਇਹ ਸਹੀ ਹੈ ਨਾ ਦੋ ਤਿੰਨ ਬੰਦੇ ਹੋਣਗੇ ਜ਼ਿਆਦਾ ਤੇ ਫਿਰ ਠੀਕ ਰਹੇਗਾ
ਹਾਂਜੀ ਹਾਂਜੀ ਹਾਂਜੀ ਤੇ ਤੁਸੀਂ ਬਣਾ ਲੈਨਾ ਤੁਸੀਂ ਇੱਕ ਵਾਰ ਨਾ ਪੁੱਛਿ ਯਾਨਾ
ਅਹਾਂ ਮੈਂ ਨਾ ਅੱਜ ਸ਼ਾਮ ਨੂੰ ਸ਼ਾਇਦ ਮੇਰਾ ਚੱਕਰ ਲੱਗੇ ਉਸੇ ਸਾਈਡ ਅਸੀਂ ਜਾਣਾ ਥੋੜ੍ਹਾ ਅਸੀਂ ਦੀ ਵਗੈਰਾ ਤੇ ਫਿਰ ਦੇਖਾਂਗੀ ਅਗਰ ਲੱਗਿਆ ਤੇ ਠੀਕ ਹੈ ਨਹੀਂ ਤੇ ਕੋਲ 'ਤੇ ਹੀ ਪੁੱਛ ਲਾਂਗੀ ਮੈਂ ਵੀ
ਹਾਂਜੀ ਤੁਸੀਂ ਉਹਨਾਂ ਨੂੰ ਪੁੱਛ ਲੈਨਾ ਉਹਨਾਂ ਕੋਲ ਜੋਨਸਾ ਤੁਹਾਨੂੰ ਬੈਚ ਠੀਕ ਲੱਗੇਗਾ ਸਵੇਰ ਦਾ ਹੀ ਰੱਖਾਂਗੇ ਵੈਸੇ ਤੇ ਸਵੇਰੇ ਸਹੀ ਰਹੇਗਾ
ਹਾਂ ਮੈਂ ਇਹੀ ਪੁੱਛਣਾ ਤੁਹਾਨੂੰ ਕੋਈ ਟਾਈਮ ਤੋਂ ਤਾਂ ਨਹੀਂ ਹੈ ਸਵੇਰ ਵਾਲਾ ਚਾਹੀਦਾ ਯਾ ਸ਼ਾਮ ਵਾਲਾ
ਦੇਖੋ ਸ਼ਾਮੀ ਤੇ ਨਹੀਂ ਹੋ ਪਾਉਦਾ ਸ਼ਾਮੀ ਥੋੜ੍ਹਾ ਔਖਾ ਹੋ ਜਾਂਦਾ ਹਨਾ ਕੰਮ ਵਗੈਰਾ ਕਰਕੇ ਥੱਕ
ਠੀਕ ਹੈ ਫਿਰ ਮੈਂ
ਮਾਇੰਡ ਫਰੈਸ਼ ਹੁੰਦਾ ਐਕਟਿਵ ਵੀ ਹੁੰਦੇ ਆ ਤੇ ਸਵੇਰੇ ਜਾ ਸਕਦੇ ਆਂ
ਠੀਕ ਹੈ ਫਿਰ ਮੈਂ ਕੋਸ਼ਿਸ਼
ਬਾਕੀ ਤੁਸੀਂ ਦੱਸੋ ਅਗਰ ਤੁਸੀਂ ਸ਼ਾਮੀ ਜਾਣਾ ਚਾਹੁੰਦੇ ਹੋ ਮੈਂ ਸ਼ਾਮੀ ਚੱਲ ਲਾਂਗੀ
ਨਹੀਂ ਮੇਰਾ ਵੀ ਇਹੀ ਹੈ ਕਿ ਸਵੇਰ ਦੇ ਟਾਈਮ ਹੀ ਜਾਈ ਕਿਉਂਕਿ ਸ਼ਾਮ ਨੂੰ ਨਾ ਟਾਈਮ ਕੱਢਣਾ ਬੜਾ ਮੁਸ਼ਕਿਲ ਹੈ ਸਾਰਿਆਂ ਵ ਹੀ ਮੈਨੂੰ ਲੱਗਦਾ ਹੈ ਨਾ ਸਾਰਿਆਂ ਵਾਸਤੇ ਹਿੱਸਰ ਹੋ ਜਾਂਦਾ ਹੋਨਾ ਪਰ ਉਹਨਾਂ ਕੋਲੋਂ ਇੱਕ ਵਾਰੀ ਫਿਰ ਪੁੱਛ ਲਾਂਗੇ ਹਾਂਜੀ ਬਿਲਕੁਲ ਠੀਕ ਹੈ ਠੀਕ ਓਕੇ ਸ ਸੀ ਕਾਲ